ਜੀ ਕਿਵੇਂ ਉਹ
ਮੈਂ ਬਸ ਵਧੀਆ
ਮੈਂ ਵੀ ਵਧੀਆ ਹੋਰ ਕੀ ਕਰਦੇ ਸੀਗੇ। ਹੋਰ ਕੀ ਕਰਦੇ ਸੀਗੇ।
ਬਸ ਕੁਛ ਨਹੀਂ ਬੈਠੀ ਸੀ।
ਅੱਛਾ -ਅੱਛਾ ਹੋਰ ਰੋਟੀ ਵਗੈਰਾ ਖਾ ਲਿੱਤੀ।
ਹਾਂਜੀ ਰੋਟੀ ਬਸ ਖਾਈ ਲਿੱਤੀ ਏ ਹੱਲੇ ਈ ਖਾ ਕੇ ਆਈ ਆਂ।
ਅੱਛਾ-ਅੱਛਾ ਫੇਰ ਅੱਜ ਕਿਹੜੇ ਟੋਪਿਕ ਤੇ ਗੱਲ ਕਰਨੀ ਆ।
ਅੱਜ ਆਪਾਂ ਗੱਲ ਕਰਦੇ ਆਂ ਕਿ ਮਤਲਬ ਮੈਂ ਬੈਠ ਤੇ ਸੋਚ ਰੀ ਸੀ ਕਿ ਬਚਪਨ ਔਰ ਸਕੂਲ ਦੇ ਦਿਨ ਕਿੰਨੇ 'ਚ ਚੰਗੇ ਸੀਗੇ ਹਨਾ।
ਹਾਂਜੀ-ਹਾਂਜੀ
ਹਾਂ ਮਲਬ ਏ ਏਹ ਅੱਜ ਨਾ ਆਪਾਂ ਓ ਟੋਪਿਕ ਤੇ ਗੱਲ ਕਰਦੇ ਆਂ।
ਖੇਲ ਟੋਪਿਕ ਤੇ
ਅ‌ ਮਤਲਬ ਕੀ ਕਹਿੰਦੇ ਅ ਜੇ ਤਾਨੂੰ ਅੱਜ ਕਿਤੇ ਘੁੰਮਨ ਜਾਨਾ ਦਾ ਮੌਕਾ ਮਿਲੇ ਤੁਸੀਂ ਕਿਹੜੀ ਜਗਾ ਜਾਓਗੇ।
ਅੱਛਾ ਠੀਕ ਐ- ਠੀਕ ਐ।
ਹੂੰ ਘੁੰਮਨ ਫਿਰਨ ਦਾ
ਹਾਂਜੀ- ਹਾਂਜੀ ਜੇ ਮੈਨੂੰ ਬਾਈ ਚਾਂਸ ਮਲਬ ਏਦਾ ਏਦਾਂ ਦਾ ਕੁਛ ਓ ਮਿਲਿਆ ਚਾਂਸ ਘੁੰਮਨ ਜਾਨ ਫਿਰਨ ਦਾ ਤੇ ਸਭ ਤੋ ਪਹਿਲਾਂ ਮੈਂ ਜਾਊਂਗੀ ਅੰਬਰਸਰ
ਅੱਛਾ-ਅੱਛਾ- ਅੱਛਾ- ਪੰਜਾਬ ਮਤਲਬ ਹੈਨਾ।
ਹਾਂਜੀ ਹਾਂਜੀ
ਹਾਂ-ਹਾਂ
ਤੇ ਓਸ ਤੋ‌ ਬਾਦ ਮੈਂ ਮਤਲਬ ਮੇਰਾ ਡਰੀਮ ਐ ਇਕ ਵਾਰੀ ਤਾਂ ਮੈਂ ਹਜ਼ੂਰ ਸਾਹਿਬ ਤੇ ਹੇਮ ਹੇਮਕੁੰਟ ਸੈਬ ਜਾਨਾ।
ਅੱਛਾ, ਅੱਛਾ।
ਹਾਂਜੀ, ਹਾਂਜੀ। ਮਤਲਬ ਮੈਂ ਸੁਨੇਆ ਬੋਤ ਐ, ਕਿ ਓਥੇ ਜਾਕੇ ਨਾ ਮਤਲਬ ਯਾਰ ਸੁਨੇਆ ਕੀ ਐ। ਮੈਂ ਮੰਦੀ ਵੀ ਆ, ਕਿ ਓਥੇ ਜਾ ਕੇ ਬੋਤ ਜੈਦਾ ਪੀਸ ਮਿਲਦਾ ਬੰਦੇ ਨੂੰ
ਸਹੀ ਗੱਲ ਏ ਤਾਂ ਪੀਸ ਤਾਂ ਮਿਲਦਾ ਈ ਐ ਦੇਖੋ ਜੀ।
ਹਾਂਜੀ ਮਤਲਬ ਜਿੰਨਾ ਵੀ ਬੰਦਾ ਸਟਰ੍ਰੈਸ 'ਚ ਹੋਏ। ਮਲਬ ਪੂਰਾ ਮਾਇੰਡ ਫਰੈਸ਼ ਹੋ ਜਾਂਦਾ ਓਧਰ ਜਾਕੇ ਤੇ ਮਤਲਬ ਮਨ ਨੀ ਕਰਦਾ ਵਾਪਸ ਆਣ ਦਾ
ਹਾਂਜੀ ਏ ਤਾਂ ਹੈ ਏ ਤਾਂ ਬਿਲਕੁਲ ਤੁਸੀ ਸਹੀ ਕਹਿ ਓ
ਹਾਂਜੀ ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ।
ਹਾਂਜੀ
ਮੈਂ ਕਿਹਾ ਤੁਸੀਂ ਕਿੱਥੇ ਜਾਨਾ ਪਸੰਦ ਕਰੋਗੇ ਜੇ ਤੋਨੂੰ ਚਾਂਸ ਮਿਲੇ।
ਮੈਂ ਤਾਂ ਦੇਖੋ। ਅ ਮਤਲਬ ਮੇਨੂੰ ਵੀ ਓਧਰ ਸਾਈਡ ਈ ਅੱਛਾ ਲੱਗਦਾ ਮਤਲਬ ਪੰਜਾਬ ਸਾਈਡ ਹੀ ਮੈਂ ਜਾਵਾਂ ਜਿਆਦਾ ਪਸੰਦ ਕਰਾਂਗੀ ਹਾਂਜੀ- ਹਾਂਜੀ।
ਚਲੋ ਵਦੀਆ ਹੈਦਾ ਮਤਲਬ ਜੇ ਮਤਲਬ ਕੀ ਕਹਿੰਦੇ ਜਿੱ ਟਰਿਪ- ਟਰੁਪ ਤੇ ਜਾਈਏ
ਹੂੰ -ਹੂੰ
ਮਤਲਬ ਜਿੱਦਾਂ ਸਾ ਮੈਂ ਤੁਹਾਡੇ ਤੋਂ ਪੁੱਛਣਾ ਸੀ ਕਿ, ਤੁਹਾਡੇ ਉੱਧਰ ਕੋਈ ਹਜ਼ੂਰ ਸਾਹਿਬ ਗਿਆ ਸੀ। ਟ੍ਰੇਨ ਚ
ਹਾਂਜੀ -ਹਾਂਜੀ ਟਰੇੇਨ ਚ ਹਜ਼ੂਰ ਸਾਹਿਬ ਬਹੁਤ ਲੋਕੀ ਜਾਂਦੇ ਨੇ, ਇੱਧਰ ਸਾਡੇ ਦੀਦੀ ਹੋਰ ਨੇ ਉਹ ਵੀ ਜਾਂਦੇ ਨੇ ਹਜ਼ੂਰ ਸਾਹਿਬ। ਹਰ ਸਾਲ ਜਾਂਦੇ ਨੇ, ਉਹ ਤੇ
ਤੇ ਮੈਂ ਪੁੱਛਣਾ ਸੀਗਾ ਕਿ ਬਈ ਮਤਲਬ ਕੀ ਕਿੰਨਾ ਕੁ ਖਰਚਾ ਲੱਗ ਜਾਂਦਾ ਐ, ਮਤਲਬ ਮੋਟਾ, ਮੋਟਾ
ਮੋਟਾ- ਮੋਟਾ ਤੁਸੀਂ ਮੰਨ ਲਓ ਯਾਰ ਮੈਨੂੰ ਖ਼ਰਚਾ ਤਾਂ ਨਹੀਂ ਮਤਲਬ ਯਾਦ ਹੈਗਾ ਮਤਲਬ ਟ੍ਰੇਨ ਵਗੈਰਾ ਤੇ ਜਾਂਦੇ ਨੇ। ਤੇ ਏਸੀ ਓਸੀ ਵਾਲੇ ਬੁੱਕ ਕਰਦੇ ਹ ਗਰਮੀ ਬਹੁਤ ਹੁੰਦੀ ਹੈ, ਇੱਕ ਤਾਂ ਹਨਾ ਗਰਮੀਆਂ ਚ ਅਗਰ ਜਾਓ ਤਿੰਨ ਦਿਨ ਲੱਗਦੇ ਨੇ ਪੂਰੇ।
ਤੇ ਮੈਂ ਸੁਣਿਆ ਕਿ ਟ੍ਰੇਨ ਚ ਲੰਗਰ ਵਗੈਰਾ ਵੀ ਚਲਦਾ, ਮਤਲਬ ਉਹ ਸੇਵਾਦਾਰ ਕਰ ਦੇ ਆ ਸੇਵਾ, ਸੰਗਤਾਂ ਲਈ
ਹਾਂ
ਹਾਂਜੀ ਕਿਉਂਕਿ ਮੈਂ ਯੂਟੀ ਵਗੈਰਾ ਤੇ ਦੇਖਿਆ ਸੀ ਨਾ ਤੇ ਬਹੁਤ ਸੇਵਾ ਹੁੰਦੀ ਆ ਹਜ਼ੂਰ ਸਾਹਿਬ ਵਾਲੀ ਟਰੇਨ ਚ
ਹੂੰ ਹੂੰ ਹੂੰ, ਨਹੀਂ ਉਧਰ ਲੰਗਰ ਵਗੈਰਾ
ਹਾਂਜੀ ਛੱਤੀ ਘੰਟੇ ਲੱਗਦੇ ਆ ਨਾ ਜਾਣ ਨੂੰ
ਹਾਂਜੀ ਏਦਾਂ ਹੀ ਕੁਛ ਲੱਗਦਾ, ਤਿੰਨ ਦਿਨ ਤਾਂ ਲੱਗਦਾ ਹੀ ਹੈ ਹਨਾ, ਹਾਂਜੀ
ਅਸੀਂ ਵੀ ਪਲੈਨ ਕੀਤਾ ਸੀਗਾ
ਵੈਸੇ ਤੁਹਾਨੂੰ ਪਹਾੜਾਂ ਤੇ ਮਾਊਂਟੇਨਸ ਵਿੱਚੋਂ ਕਿਹੜੀ ਜਗ੍ਹਾ ਪਸੰਦ ਏ
ਮੈਨੂੰ, ਮੈਨੂੰ ਜਿੱਦਾਂ ਕਸੋਲ ਹੋ ਗਿਆ।
ਹਾਂ -ਹਾਂ, ਹਾਂ
ਉਹ ਜੈਸਤਲ
ਸ਼ਾਂਤ ਪਹਾੜ ਵਾਲੀ ਬਰਫ਼ ਤੇ ਠੰਡੇ ਵਾਲੀ ਜਾਂ ਗੋਆ ਵਗੈਰਾ ਥਾਵਾਂ ਸਮੁੰਦਰ ਕਿਨਾਰੇ ਬਹਿਣਾ ਹਰ ਬੰਦੇ ਦੀ ਦੇਖੋ ਆਪਣੀ ਇੱਕ ਚੋਇਸ ਹੁੰਦੀ ਹੈ, ਏਦਾਂ ਦਵੇ ਜਿੰਨੇ ਮਤਲਬ ਕੋਈ ਗੱਲਬਾਤ ਵਧੀਆ ਚੱਲਦੀ ਹੈ ਹਨਾ ਮਾਊਂਟੇਨ ਵਗੈਰਾ ਠੀਕ ਹੈ ਮਤਲਬ ਸ਼ਾਂਤੀ ਵਗੈਰਾ ਤੁਹਾਨੂੰ ਪਸੰਦ ਹੈ। ਠੀਕ, ਠੀਕ, ਠੀਕ ਹੈ
ਕਿਉਂਕਿ ਦੇਖੋ ਨਾ ਜਿੱਦਾਂ ਤੁਸੀਂ ਵੀ ਤੁਹਾਨੂੰ ਵੀ ਪਤਾ
ਹਾਂਜੀ ਹਾਂ ਹਾਂ, ਹਾਂ -ਹਾਂ ਸਹੀ ਗੱਲ ਸਹੀ ਗੱਲ ਏ ਸਹੀ ਗੱਲ ਏ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਆਪਣੀ ਬਿਜ਼ੀ ਲਾਈਫ ਚੋ ਨਿਕਲ ਕੇ ਇੱਕ ਅਗਰ ਕਿਧਰੇ ਜਾਣ ਦਾ ਮੌਕਾ ਮਿਲੇ ਨਾ, ਉਹ ਕਦੇ ਨਹੀਂੀ ਗਵਾਉਣਾ ਚਾਹੀਦਾ, ਕਿਉਂਕਿ ਸਾਡੀ ਅੱਜ ਚਲਦੀ ਲਾਈਫ ਦੇਖੋ ਬਹੁਤ ਬਿਜੀ ਚੱਲਦੀ ਹੈ, ਸਭ ਦਾ ਦਿਲ ਕਰਕੇ ਛੱਡ -ਛੱਡ ਕੇ ਕੁਛ ਵੀ ਮੱਤਲਬ ਸਾਰਾ ਕੁੱਛ ਛੱਡ ਕੇ ਬਈ ਆਪਾਂ ਕਿੱਧਰੇ ਘੁੰਮਣ ਜਾਈਏ ਹਨਾ ਕੀ ਮੱਤਲਬ ਮੇਰਾ ਤਾਂ ਬਹੁਤ ਮਨ ਕਰਦਾ ਜਿੱਦਾਂ ਮੇਰਾ ਹੈਕਟ੍ਰਿਕ ਡੇ ਬਹੁੱਤ ਜ਼ਿਆਦਾ ਰਹਿੰਦਾ ਹੈ ਹਨਾ ਤੇ ਹੁਣ ਮੇਰੇ ਪਤਾ ਕਿਆ ਇੱਕ ਡਰੀਮ ਡੈਸਟੀਨੇਸ਼ਨ ਹੁੰਦੀ ਹੈ ਨਾ ਜਿਹੜਾ ਵੀ ਮੱਤਲਬ ਜਿਹੜੀ ਮੈਂ ਸੋਚੀ ਹੋਈ ਹੈ ਕਿ ਮੱਤਲਬ ਕਾਸ਼ਮੀ ਡੈਸਟਨੀ ਉੱਥੇ ਲਿਖਿਏ ਇਹ ਉਹ ਚੀਜ਼ ਹੈਗੀ ਹੈ ਕੈਨੇਡਾ ਮੇਰਾ ਤਾਂ ਕੈਨੇਡਾ ਜਾਣ ਦਾ ਬਹੁਤ ਮਨ ਕਰਦਾ ਮੈਂ ਡਰੀਮ ਡੈਸ ਟੇਂਨਸ਼ਨ ਹੋਈ ਏ ਮੇਰੇ ਨਾਲ ਮੇਰੀ ਮੰਜ਼ਿਲ ਈ ਉਹੀ ਐਂ
ਅੱਛਾ ਅੱਛਾ ਤੇ ਮੱਤਲਬ ਉਹ ਤੁਸੀਂ ਕਦੋਂ ਤੋਂ ਮੱਤਲਬ ਥੋ ਸੋਚਿਆ ਕਿ ਬਈ ਮੈਂ ਜਾਣਾ ਇੱਦਾਂ
ਮੈਂ ਏਟਥ ਕਲਾਸ ਤੋਂ ਸੋਚਦੀ ਹਾਂ ਕਿ ਮੈਂ ਨਾ ਜਾਣਾ ਐ ਜਾਣਾ ਮੈਂ ਆਪਣੇ ਘਰਦਿਆਂ ਨੂੰ ਵੀ ਕਿਆ ਸੀਗਾ ਪਲੱਸ ਟੂ ਤੋਂ ਬਾਅਦ
ਜੇ ਦੇਖੋ ਤੁਹਾਡਾ ਮਨ ਹੀ ਉੱਥੇ ਦਾ ਟਿੱਕਿਆ ਹੋਇਆ ਤੇ ਤੁਸੀਂ ਜ਼ਰੂਰ ਜਾਓਗੇ
ਹਾਂ ਮੈਂ ਮੈਂ ਉਹੀ ਪੜ੍ਹ ਰਹੀ ਸੀ ਕਿ ਬਈ ਇਹ ਜਿੱਥੇ ਤੁਹਾਨੂੰ ਜਿਹੜੀ ਕੰਟਰੀ ਜਿਹੜੀ ਸਭ ਤੋਂ ਜ਼ਿਆਦਾ ਅਟਰੈਕਟ ਕਰਦੀ ਹੈ ਜਿਹੜੀ ਥਾਂ ਤੁਹਾਨੂੰ ਸਭ ਤੋਂ ਜ਼ਿਆਦਾ ਅਟਰੈਕਟ ਕਰਦੀ ਐ ਨਾ ਉੱਥੇ ਤੁਹਾਡੀ ਡੈਸਟਿਨ ਲਿਖੀ ਹੁੰਦੀ ਏ
ਹਾਂਜੀ ਕੀ ਪਤਾ ਤੁਹਾਡਾ ਇਸ ਸਾਲ ਜਾਂ ਅਗਲੇ ਸਾਲ ਚ 'ਈ ਹੋ ਜੇ।
ਹਾਂ ਹੋ ਸਕਦਾ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਨੇ। ਇਹ ਚੀਜ਼ਾਂ ਹੁੰਦੀਆਂ ਨੇ ਅੱਛਾ ਮੈਨੂੰ ਇਕ ਗੱਲ ਦੱਸੋ, ਕਿ ਤੁਹਾਨੂੰ ਪਿੰਡ ਗਏ ਮਤਲਬ ਫੂਨ ਅੱਛ ਲੱਗਦਾ ਹੈ ਸ਼ਰੀ ਰੌਕ ਜ਼ਿਆਦਾ
ਮੈਨੂੰ ਪਿੰਡ ਦਾ, ਬਟ ਚਾਏ ਲਾਈਫ ਚ ਕਦੇ ਪਿੰਡ ਨਹੀਂ ਗਈ ਬਟ ਮੈਂ ਨਾ ਮਤਲਬ ਆਪਣੇ ਫਰੈਂਡ ਫਰੈਂਡ ਸਰਕਲ ਹੈਗਾ ਸੀ ਤੇ ਉਹ ਨਾ ਪਿੰਡਾਂ ਤੋਂ ਬਿਲੋਂਗ ਕਰਦੇ ਅੱਧੇ ਤੋਂ ਜ਼ਿਆਦਾ
ਅੱਛਾ
ਤੇ ਮੈਨੂੰ ਉਹ ਦੱਸਦੇ ਸੀ ਨਾ ਜਿੱਦਾਂ ਤੁਹਾਨੂੰ ਪਤਾ ਹੈ ਬੱਚਪਨ ਚ ਬੱਚੇ ਟਿਊਬਵੈਲ ਚ ਨਹਾਉਂਦੇ ਸੀਗੇ ਮੱਤਲਬ ਮੈਨੂੰ ਨਾ ਉਹ ਖੇਤਾਂ ਵਾਲਾ ਸਨਸੈਟ ਸਾਰਾ ਸਕੂਨ ਮੈਨੂੰ ਨਾ ਇੱਕ ਵਾਰੀ ਜੇ ਮੈਨੂੰ ਜਾਣ
ਸੇਮ ਸੇਮ ਏਦਾਂ ਈ ਨਾ ਮੈਨੂੰ ਵੀ ਨਾ ਮੈਂ ਤੁਹਾਨੂੰ ਦੱਸਾਂ ਕਿਨਾ ਕਹਿ ਤੇ ਮੈਨੂੰ ਵੀ ਨਾ ਬਈ ਉਹੀ ਚੀਜ਼ ਜ਼ਿਆਦਾ ਅੱਛੀ ਲੱਗਦੀ ਐ ਮੱਤਲਬ ਪਿੰਡਾਂ ਵਾਲੀ
ਹਾਂਜੀ ਤੇ ਪਿੰਡਾਂ ਚ ਕੋਈ ਵੀ ਏਦਾਂ ਹੁੰਦਾ ਨਾ ਤੇ ਬੰਦਾ ਜੱਜ ਨਹੀਂ ਕਰਦਾ
ਮੱਤਲਬ ਘੁੰਮਣ ਲਈ ਤਾਂ ਬਿਲਕੁਲ ਸ਼ਾਂਤ ਪਿੰਡ ਨੇਚਰ ਵਰਗੀ ਥਾਂ ਮੈਨੂੰ ਪਸੰਦ ਜਿੱਥੇ ਸਕੂਨ ਹੋਵੇ ਔਰ ਵੱਡੇ ਸ਼ਹਿਰ ਚ ਨਾ ਪਤਾ ਕੀ ਹੁੰਦਾ ਇੱਕ ਤਾਂ ਇੱਕ ਤਾਂ ਹੋਰਣ ਹੂਰਣ ਵਜਦੇ ਰਹਿੰਦੇ ਨੇ ਔਰ ਏਅਰ ਕੁਆਲਿਟੀ ਵੀ ਬਹੁੱਤ ਘੱਟ ਹੈ ਪਿੰਡਾਂ ਚ ਈ ਚੀਜ਼ ਬਹੁਤ ਵਧੀਆ ਹੁੰਦੀਆਂ ਨੇ ਕਿ ਮੱਤਲਬ ਹਰ ਚੀਜ਼ ਚ ਕੋਈ ਮਿਲਾਵਟ ਨਹੀਂ ਹੁੰਦੀ ਸ਼ਹਿਰ ਸ਼ਹਿਰ ਚੱ ਤਾਂ ਜਿੱਦਾਂ ਹਰ ਚੀਜ਼ ਸਾਨੂੰ ਮੁੱਲ ਲੈਣੀ ਪੈਂਦੀ ਹੈ ਪਿੰਡਾਂ ਚ ਕੀ ਹੁੰਦਾ ਘਰ ਦਾ ਮੱਖਣ ਘਰ ਦਾ ਦੁੱਧ ਘਰ ਦੀ ਸਭ ਕੁੱਛ ਚੀਜ਼ਾਂ ਮੱਤਲਬ ਇਹ ਬਹੁੱਤ ਜ਼ਿਆਦਾ ਔਰ ਏਅਰ ਕੁਆਲਿਟੀ ਇੰਨੀ ਅੱਛੀ ਹੁੰਦੀ ਹੈ ਸਵੇਰ ਸਵੇਰ ਦੀ ਜਿਹੜੀ ਹਵਾ ਹੁੰਦੀ ਹੈ ਪਿੰਡ ਦੀ ਰੌਣਕ ਮੈਂ ਕਹਿੰਦੀ ਹਾਂ ਕਿ ਕਿਆ ਬਾਤ ਨੇ ਤੇ ਸ਼ਹਿਰ ਚ ਨਾ ਗੁਰਦੁਆਰਿਆਂ ਮੱਤਲਬ ਜਿਹੜੇ ਸਪੀਕਰ ਹੁੰਦੇ ਨਾ ਉਹ ਇੰਨੀ ਤੇਜ਼ ਆਵਾਜ਼ ਨਹੀਂ ਰੱਖ ਸਕਦੇ ਪਰ ਪਿੰਡਾਂ ਚ ਕੋਈ ਪਾਠ ਚੱਲ ਰਿਹਾ ਹੈ ਸਵੇਰੇ ਗ੍ਰੰਥੀ ਸਾਹਿਬ ਬੋਲ ਰਹੇ ਹੋਣ ਮੱਤਲਬ ਸਵੇਰੇ ਉੱਠਦੇ ਸਾਰ
ਜਾ ਇੱਕ ਪਿੰਡ ਦੀ ਖੁਸ਼ਬੂ ਹੀ ਇਦਾਂ ਦੀ ਹੁੰਦੀ ਹੈ ਕਿ ਬੰਦੇ ਨੂੰ ਆਪਣੀ ਤਰਫ ਕਰ ਲੈਂਦੀ ਹੈ
ਸਹੀ ਗੱਲ ਹੈ ਸਹੀ ਗੱਲ ਉੱਧਰ ਮਿੱਟੀ ਦੀ ਖੁਸ਼ਬੂ ਅਗਰ ਬਾਰਿਸ਼ ਆਏ ਤਾਂ ਮਿੱਟੀ ਦੀ ਖੁਸ਼ਬੂ ਇੰਨੀ ਅੱਛੀ ਹੁੰਦੀ ਨਾ ਪਿੰਡ ਦੀ ਮੈਂ ਕੀ ਕਹਿੰਦੀ ਆਂ
ਮੱਤਲਬ ਤੁਸੀਂ ਇਹ ਦੇਖੋ ਕਿ ਫਿਰ ਫੁੱਲ ਹੀ ਫੁੱਲ ਹੁੰਦੇ ਨੇ, ਕਈ ਜਨਿਆਂ ਨੇ ਲਾਏ ਹੁੰਦੇ ਆ ਕਿ। ਜਿੱਦਾਂ ਕਹਿੰਦੇ ਨਾ, ਫੁੱਲ ਦਾ ਬਗੀਚਾ ਬਣਾਇਆ ਹੁੰਦਾ ਪੂਰਾ, ਤੇ ਉਹ ਕਿੰਨਾ ਮਤਲਬ ਵਧੀਆ ਲੱਗਦਾ। ਅਤੇ ਉੱਪਰੋਂ ਸਨਸੈੱਟ ਹੋਏ ਸ਼ਾਮ ਦੇ ਟਾਈਮ 'ਚ
ਅੱਛਾ ਤੁਸੀਂ ਛਾ ਜਦੋਂ ਅਗਰ ਤੁਸੀਂ ਕਿੱਧਰੇ ਜਾਂਦੇ ਹੋ, ਤੁਸੀਂ ਟ੍ਰਿਪ ਦੀ ਪਲੈਨਿੰਗ ਕਿਦਾ ਕਰਦੇ ਓ। ਮਤਲਬ ਤੁਸੀਂ ਟ੍ਰਿਪ ਕਿਵੇਂ ਪਲੈਨ ਕਰਦੇ ਹੋ, ਪਹਿਲਾਂ ਹੀ ਸਭ ਟਿਕਟ ਹੋਟਲ ਬੁੱਕ ਕਰਾਉਂਦੇ ਹੋ ਜਾਂ ਫਿਰ ਬਸ ਬੇਗ ਚੁੱਕਿਆ ਤੇ ਨਿਕਲ ਗਏ, ਜੋ ਹੋਏਗਾ ਦੇਖਿਆ ਜਾਊ।
ਨਹੀਂ, ਜੇ ਮਤਲਬ ਬਾਈ ਚਾਂਸ ਤੁਹਾਡਾ ਏਦਾਂ ਪਲੈਨ ਬਣ ਰਿਹਾ।
ਹਾਂਜੀ-ਹਾਂਜੀ
ਤੇ ਅਸੀਂ ਸੋਚ ਨੀ ਰਹੇ, ਜਿੱਦਾਂ ਅਸੀਂ ਅੱਜ ਸੋਚਿਆ ਤੇ ਪਰਸੋਂ ਜਾਣਾ ਤੇ ਅਸੀਂ ਤਾਂ ਇੱਦਾਂ ਹੀ ਜਾਂਦੇ ਹਾ ਓਥੇ। ਉੱਥੇ ਜਾ ਕੇ ਸਭ ਕੁੱਛ ਕਰਦੇ ਆ, ਜੇ ਸਾਡਾ ਇੱਕ ਮਤਲਬ ਪੰਦਰਾਂ ਦਿਨ ਜਾਂ ਮਹੀਨੇ ਤੋਂ ਪਲੈਨ ਬਣ ਰਿਹਾ। ਤੇ, ਅਸੀਂ ਪਹਿਲਾਂ ਹੀ ਸਭ ਕੁਝ ਕਰਕੇ ਜਾਂਦੇ ਹਾਂ।
ਅੱਛਾ-ਅੱਛਾ ਮਤਲਬ ਮੈਂ ਤਾਂ ਨਾ ਪਤਾ ਕੀ ਕਰਦੀ ਆ, ਮੈਂ ਤਾਂ ਟ੍ਰਿਪ ਵਗੈਰਾ ਸਭ ਕੁੱਛ ਪਲੈਨ ਕਰਕੇ ਜਾਂਦੀ ਆ। ਸਾਨੂੰ ਨਾ ਇਹ ਹੁੰਦਾ ਹੈ ਕਿ ਬਈ ਉੱਧਰ ਜਾ ਕੇ ਸਾਨੂੰ ਨਾ ਬੜਾ ਉਹ ਜ਼ਿਆਦਾ ਕੀ ਕਹਿੰਦੇ ਨੇ ਉਹ ਕਰਨਾ ਪਏਗਾ ਹਨਾ ਬੜੀ ਜ਼ਿਆਦਾ ਖੇਚਲ ਹੈਗੀ ਮੈਂ ਬਹੁਤ ਜ਼ਿਆਦਾ ਥੱਕ ਜਾਂਗੀ ਤਾਂ ਮੈਂ ਪਹਿਲਾਂ ਹੀ ਕਰਕੇ ਜਾਂਦੀ ਹਾਂ ਸਾਰਾ
ਹੁ ਜਿੱਦਾਂ ਅਸੀਂ ਨਾ ਪਿੱਛੇ ਨਾ ਉੱਧਰ ਗਏ ਸੀਗੇ ਪਾਉਂਟਾ ਸਾਹਿਬ ਤੇ ਸਾਨੂੰ ਨੀ ਪਤਾ ਸੀ ਅਸੀਂ ਤਾਂ ਇਦਾਂ ਹੀ ਪਲੈਨ ਆਇਆ ਸੀ ਕਿ ਅਸੀਂ ਨਾ ਇੱਕ ਦਿਨ ਚ ਵਾਪਿਸ ਆ ਜਾਗੇ ਬਟ ਸਾਨੂੰ ਰੁਕਣਾ ਪਿਆ ਬਟ ਉੱਧਰ ਨਾ ਕਮਰੇ ਨਹੀਂ ਮਿਲਦੇ ਪਏ ਸੀ ਉਹ ਬੜੀ ਮੁਸ਼ਕਿਲ ਨਾਲ ਸਾਨੂੰ ਇੱਕ ਉਹ ਮਿਲਿਆ ਰੂਮ ਤੇ ਉਹ ਵੀ ਉਹਨਾਂ ਨੇ ਅਸੀਂ ਪੈਸੇ ਦਿੱਤੇ ਚਲੋ ਉਹਨਾਂ ਨੇ ਰ ਕਰ ਲਿਆ
ਤੇ, ਇੱਕ ਨਾ ਉਹ ਚੀਜ਼ ਹੁੰਦੀ ਹੈ ਨਾ ਜੇ ਟਰਿੱਪ 'ਚ ਇੱਕ ਤਾਂ ਗਾਣੇ ਲਾ ਕੇ ਸੁਣੋ ਸਾਰਿਆਂ ਨਾਲ ਕਿੰਨਾ ਮਜ਼ਾ ਆਂਦਾ, ਔਰ ਇੱਕ ਚੀਜ਼ ਨਾ ਉਹ ਹੁੰਦੀ ਹੈ ਪੰਗੇ ਬਹੁਤ ਲੈਂਦੇ ਨੇ ਟ੍ਰਿਪ ਚ। ਕਿੰਨੇ ਪੰਗੇ ਪਏ, ਕਦੀ ਗੱਡੀ ਖ਼ਰਾਬ ਹੋ ਗਈ ਜੀ, ਕਦੇ ਇੱਧਰ ਰੁਕਣਾ ਪਿਆ ਜੀ, ਕਦੇ ਉੱਧਰ ਕਿਸੇ ਨੂੰ ਭੁੱਖ ਲੱਗ-'- ਕਿਸੇ ਨੂੰ ਪੇਟ ਖ਼ਰਾਬ ਹੋ ਗਿਆ, ਕਿਸੇ ਤੋਂ ਉਲਟੀ ਆ ਗਈ, ਇਹ ਚੀਜ਼ਾਂ ਬਹੁਤ ਚੀਜ਼ਾਂ ਹੁੰਦੀਆਂ ਨੇ।
ਅਸੀਂ ਸੋਚਿਆ ਸੀ ਸਿਰਫ ਅਸੀਂ ਪਾਉਂਟਾ ਸਾਹਿਬ ਜਾਵਾਂਗੇ, ਤੇ ਮਤਲਬ ਉਹ, ਉਸ ਰਸਤੇ ਚ ਅਸੀਂ ਕਿੰਨੇ ਤੇ, ਗੁਰਦੁਆਰਿਆਂ ਦੇ ਦਰਸ਼ਨ ਕਰ ਲਏ ਮਤਲਬ। ਮਤਲਬ, ਛੇ ਪੰਜ ਛੇ ਦੇ ਤਾਂ ਕਰ ਲਏ ਸੀਗੇ। ਮਤਲਬ ਉੱਧਰ ਨਾ, ਜਾਣਾ ਮਤਲਬ ਕਹਿੰਦੇ ਆ ਕਿ ਉਹੀ ਹੁੰਦਾ ਜ਼ਰੂਰੀ।
ਹਮ-ਹਮ-ਹਮ-ਹਮ, ਕੀ ਜਰੂਰੀ ਹੁੰਦਾ।
ਮਤਲਬ, ਜਦੋਂ ਪਾਉਂਟਾ ਸਾਹਿਬ ਜਾਓ ਨਾ ਤੇ ਜਿਹੜੇ ਗੁਰਦੁਆਰੇ ਅਸੀ ਗਏ ਸੀ ਨਾ, ਪੰਜ ਛੇ ਉੱਧਰ ਜਾਣਾ ਜਰੂਰੀ ਹੁੰਦਾ।
ਅੱਛਾ-ਅੱਛਾ-ਅੱਛਾ ਚਲੋ ਬੜੀਆ ਵਧੀਆ ਗੱਲਾਂ ਹੋਗੀਆਂ, ਹੁਣ ਦੱਸੋ ਫਿਰ ਅਗਲਾ ਪਲੈਨ ਕਿਹੜਾ ਬਣ ਰਿਹਾ ਘੁੰਮਣ ਦਾ, ਕਦੋਂ ਨਿਕਲ ਰਹੇ ਹੋ।
ਹਲੇੇ ਤਾਂ ਦੇਖਦੇ ਹਾਂ, ਹਲੇੇ ਤਾਂ ਮੇਰਾ ਅਕਤੂਬਰ ਵਗੈਰਾ ਚ ਬਣੂਗਾ ਜੇ ਮੈਂ ਜਾਵਾਂਗੀ। ਪੰਜਾਬ ਵਾਲੀ ਸਾਈਡ
ਅੱਛਾ, ਚਲੋ ਜਦੋਂ ਕੀ ਕਹਿੰਦੇ ਨੇ, ਆਪਣਾ ਪਲੈਨ ਤੁਹਾਡਾ ਬਣਿਆ ਨਾ ਠੀਕ ਹੈ, ਚ ਜਦੋਂ ਜਾਓਗੇ ਮੈਨੂੰ ਵੀ ਜ਼ਰੂਰ ਦੱਸਿਓ ਮੈਂ ਵੀ ਆਪਣਾ ਥੋੜਾ ਜਿਹਾ ਹੈਕਟਿਕ ਚੀਜ਼ਾਂ ਚੋਂ ਨਿਕਲ ਕੇ ਮੈਂ ਵੀ ਥੋੜਾ ਘੁੰਮਣ
ਹਾਂਜੀ-ਹਾਂਜੀ ਜੀ ਜ਼ਰੂਰ, ਹੋਰ ਤੁਹਾਡਾ ਸੌਣ ਦਾ ਟਾਈਮ ਵੀ ਹੋ ਗਿਆ ਚਲੋ ਫਿਰ ਅਸੀਂ ਨਾ ਕੱਲ ਕਰਾਂਗੇ।
ਓਕੇ ਜੀ ਓਕੇ, ਬਾਏ-ਬਾਏ ਗੁੱਡ ਨਾਈਟ ਜੀ। ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਥੈਂਕ ਯੂ